ਹੈਲੋ ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ।
ਠੀਕ ਹੈ, ਤੁਸੀਂ ਸੁਣਾਓ, ਕੀ ਕਰਦੇ ਪਏ ਉਹ?
ਬਸ ਕੁਛ ਨੀ ਬੈਠੇ ਸੀਗੇ। ਬੱਚਿਆਂ ਨੂੰ, ਬੱਚੇ ਸੁੱਤੇ ਹੋਏ ਸੀਗੇ। ਵੱਡਾ ਤਾਂ ਉੱਠ ਗਿਆ ਹੋਇਆ। ਛੋਟੇ ਨੂੰ ਬਸ ਉਠਾ ਰਹੀ ਸੀ। ਕਦੋਂ ਦੀ ਉੱਠ ਜਾ- ਉੱਠ ਜਾ। ਬਸ ਏ ਉੱਠਣ ਦਾ ਨਾਮ ਹੀ ਨਹੀਂ ਲੈਂਦਾ ਹੈਗਾ। ਜੇ ਇੱਕ ਵਾਰੀ ਸੋ ਜੇ ਸਹੀ।
ਬੱਚੇ ਅੱਜ ਕੱਲ ਦੇ-
ਪਹਿਲੇ ਸੌਦਾ ਨੀ ਏ। ਜੇ ਸੋ ਜੇ, ਤਾਂ ਫੇਰ ਜਲਦੀ ਉੱਠਦਾ ਨੀ ਏ।
ਅੱਛਾ। ਚਲੋ ਹੋਰ ਬੜੀ ਗਰਮੀ ਹੋਈ ਪਈ ਹੈ। ਹੋਰ ਹੈਆ ਨੀ ਪੀ। ਤਾਂ ਬਜ਼ਾਰ ਗਏ ਨੇ।
ਅੱਛਾ ਜੀ।
ਗਰਮੀ ਬੜ ਹੈ।
ਹਾਂਜੀ ਗਰਮੀ ਤਾਂ ਬਹੁਤ ਹੈ। ਅਸੀਂ ਵੀ ਬਸ ਏਸੀ ਚਲਾ ਕੇ ਲੇਟੇ ਹੋਏ ਸੀ। ਤਾਂ ਬੱਚੇ ਸੁ-
ਹਾਂ ਉਹ ਤੇ ਹੈ ਹੀ ਆ। ਸਾਡੇ ਵੀ ਚਲਾਆ ਹੋਣੇਆ ਸੀ ਬਸ। ਸੰਦਰ ਠੰਡ, ਬਾਹਰ ਤੇ ਗਰਮੀ ਹੈ ਵੇੜੇ ਚ।
ਬਹੁਤ ਜ਼ਿਆਦਾ ਗਰਮੀ ਹੈ ਜੀ। ਹੋਰ ਦੱਸੋ, ਘਰ- ਪਰਿਵਾਰ ਸਭ ਠੀਕ ਹੈ?
ਹਾਂਜੀ, ਤੁਸੀਂ ਸੁਣਾਓ ਬੱਚੇ ਕੀ ਕਰਦੇ ਪਏ ਨੇ।
ਕੁਛ ਨੀ ਬੱਸ ਤੁਹਾਨੂੰ ਦੱਸਿਆ ਤਾਂ ਇੱਕ ਸੁੱਤਾ ਹੈ, ਇੱਕ ਬਾਹਰ ਨਿਕਲ ਗਿਆ।
ਪਾ
ਬਸ ਮਿਲਦੇ ਕਿੱਥੇ ਨੇ। ਮੈਂ ਜਾ ਕੇ ਆਇਆ- ਮੈਂ ਜਾ ਕੇ ਆਇਆ ਦੋਸਤ ਦੇ ਘਰ। ਹੋਰ ਮੈਂ ਕਿਹਾ, ਬਹੁਤ ਦਿਨ ਹੋ ਗਏ। ਭੈਣ ਜੀ ਨਾਲ ਗੱਲ ਹੀ ਨੀ ਹੋਈ। ਚਲੋ ਅੱਜ, ਭੈਣ ਜੀ ਨੂੰ, ਫੋਨ ਹੀ ਕਰ ਲਾ।
ਹਾਂ ਵਧੀਆ ਕੀਤਾ। ਕੀਤੀ ਗੱਲ।
ਹਾਂਜੀ, ਹਾਂਜੀ ਭੈਣਜੀ, ਮੈਂ ਭੈਣ ਜੀ। ਕਹਿ ਰਹੀ ਸੀਗੀ। ਹੁਣ ਜਿਵੇਂ ਅੱਜ ਕੱਲ ਬੱਚਿਆਂ ਨੂੰ ਛੁੱਟੀ ਹੋਈ, ਹੋਈ ਹੈ। ਤੇ ਮੈਂ ਸੋਚ ਰਹੀ ਸੀਗੀ ਚੱਲ ਭੈਣ ਜੀ ਨਾਲ ਗੱਲ ਕਰਾਂ। ਕੋਈ ਵਧੀਆ ਜਗਾ, ਉਹ ਵਧੀਆ ਗੁਰਦੁਆਰਾ ਸਾਹਿਬ, ਹੋਵੇ ਜਿੱਥੇ ਬੱਚੇ ਖੁਸ਼। ਹੋ ਜਨ। ਮੌਸਮ ਵੀ ਠੰਡਾ ਹੋਵੇ, ਆਰਾਮ ਨਾਲ ਜਾਇਆ ਵੀ ਜਾਵੇ। ਕੋਈ ਹੈਗਾ ਕੋਈ ਗੁਰਦੁਆਰਾ। ਸਾਹਿਬ ਕਿ ਬੱਚੇ ਜਾਣ ਤੇ ਖੁਸ਼ ਵੀ ਹੋ ਜਾਣ। ਮੌਸਮ ਵੀ ਠੰਡਾ ਹੋਵੇ।
ਹਾਂਜੀ।
ਅੱਛ ਹ
ਹਾਂਜੀ, ਨਾਨਕੇ ਤਾਂ ਅਜੇ ਗਏ ਨੀ ਹੈਗੇ। ਨਾਨਕੇ ਜਾਣਗੇ ਬਸ ਜਾਵਾਂਗੇ ਥੋੜਾ ਜਿਹਾ। ਰੁਕ ਕੇ ਜਾਵਾਂਗੇ।
ਹਾਂ ਗਰਮੀ ਥੋੜੀ ਵਧ ਜਾਏਗੀ ਨਾ। ਹਜੇ ਆਈ ਹੈ ਛੁਟੀਆਂ।
ਹਾਂਜੀ, ਛੁੱਟੀਆਂ ਤਾਂ ਅਜੇ ਬਹੁਤ ਸਾਰੀਆਂ ਪਈਆਂ। ਥੋੜੀ ਨੀ ਬਹੁਤ ਪਈਆਂ।
ਹਾਂ ਸਾਹਿਬ ਕਹਿੰਦੇ ਆ, ਮੌਸਮ ਕਿ ਬਹੁਤ ਠੰਡਾ ਹੁੰਦਾ ਉਧਰ।